ਹੈਲੋ?
ਹੈਲੋ, ਹਾਂਜੀ।
ਹਾਂਜੀ, ਹਾਂਜੀ
ਹਾਂਜੀ, ਕੀ ਹਾਲ -ਚਾਲ ਹੈ? ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ, ਬਸ ਵਧੀਆ ਜੀ।
ਬਾੱਮ ਓ ਲਾਈਟ-ਵਾਈਟ ਦਾ ਚੱਕਰ ਰੈਂਦਾ ਨਾ ਥੋੜਾ ਵਾ ਓ ਇਸ਼ੂ ਬਾਨ ਜਾਂਦਾ ਹੈਗੈ ਵਾਏ ਉਦਾ।
ਵਾਈ-ਫਾਈ ਦਾ ਨਾ ਕਨੈਕਸ਼ਨ ਕਾੱਟ ਗੇਆ ਸੀ।
ਹਾਂਜੀ, ਹਾਂਜੀ, ਹਾਂਜੀ ਚਲੋ ਕੋਈ ਗਾੱਲ ਨੀ, ਸਾਰੀ ਜਗਾ ਈ ਏ ਥੋੜਾ ਜਾ ਹੋਈ ਜਾਂਦੈ ਲਾਈਟ, ਵਾਈਟ ਦਾ ਕਦੀ, ਕਦੀ ਵੈਸੇ ਤਾਂ ਨਈ ਜਾਂਦੀ ਸੀ। ਸਾਡੇ ਐਧੱਰ ਕਾਫੀ ਮਤਲਬ ਮਤਲਬ ਹਾਂ ਏਰੀਆ ਅੱਛੈ, ਸਾਡੀ ਲਾਈਟ ਬੋਤ ਘਾੱਟ ਜਾਂਦੀ ਏ।
ਨਹੀਂ ਪਰ ਐਦਕੀ ਜਾਨ ਲਾੱਗ ਗੀ ਏ, ਐਦਕੀ ਦੋ-ਤਿੰਨ ਵਾਰ ਦਿਨੇ ਚਲੀ ਜਾਂਦੀ ਏ। ਐਸ ਸਾਲ ਥੋੜੀ ਤਾੰਗ ਕਾਰ ਰੀ ਏ।
ਹੁਨ ਗਰਮੀ ਵੀ ਐਨੀ ਹੋ ਗਈ ਏ ਤੇ ਲਾਈਟ ਵੀ ਚਲੀ ਜਾਏ ਤਾਂ, ਦਾਦੀ ਵੈਸੇ ਵੀ ਪ੍ਰਾਈਵੇਟ ਕੀ ਕੀਤੀ ਏ ਨਾ ਸਾਡੇ ਐਥੇ ਲਾਈਟ ਬੋਹੋਤ ਘਾੱਟ ਜਾਂਦੀ ਐ ਮਤਲਬ ਸਮਜ ਲੈ ਬੋਹੋਤ ਘਾੱਟ ਮਤਲਬ ਜਾਂਦੀ ਹੀ ਨੀ, ਬੋਤ ਘਾੱਟ।
ਹੋਰ? ਅਗਲੇਆਂ ਨੇ ਮੈਹੰਗਾਈਆਂ ਕਰਤੀਆਂ ਅੱਗੇ, ਅੱਗੇ ਬਿਜਲੀ ਦਾ ਇੰਨਾ ਅੱਛਾ ਸੀਗਾ, ਜਿੰਨੀ ਮਰਜੀ ਚਲਾਂਦੇ ਸੀ ਸਾਡੇ ਵਕਤ ਵਿੱਚ। ਸਾਡਾ ਟਾਈਮ ਬੋਤ ਵਦੀਆ ਨਿਕਲ ਗੇਆ। ਓਦੋਂ ਕੋਈ ਲਾਈਟ ਦਾ ਸੀਗਾ ਈਨੀ ਕਿੰਨੀ ਚਲਾਣੀ, ਕਿੰਨੀ ਨੀ।
ਅੱਗੇ ਐਨੂੰ ਬੂਲਾਂਦੇ ਅੱਗੇ ਇਨਾਂ ਚਲਾਂਦੇ ਵੀ ਤੇ ਨੀ ਸੀਗੇ ਨਾ, ਖੁੱਲੇ ਡੂੱਲੇ ਘਾਰ ਹੂਂਦੇ ਸੀ।
ਨਹੀਂ ਚਲਾਂਦੇ ਤਾਂ ਲਾਈਟਾਂ ਸੀਗੇ ਲੇਕਿਨ ਕੋਈ ਪਰਵਾਅ ਨੀ ਹੋਂਦੀ ਸੀ।
ਏਸੀ, ਕੂਲਰਾਂ ਦੀ ਏਨੀ ਲੋੜ ਨੀ ਪੈਂਦੀ ਸੀ ਨਾ ਐਸ ਸੀਜਨ ਇਚ। ਏਸੀ ਕਿੱਥੇ ਹੁੰਦੇ ਸੀ ਸਾਡੇ ਟੈਮ ਤੇ।
ਏਸੀ ਤਾਂ ਨਹੀਂ ਸੀਗੇ ਲੇਕਿਨ ਪੱਖੇ, ਕੂਲਰ ਤਾਂ ਸੀਗੇ ਈ ਸ਼ੁਰੂ ਤੋਂ। ਸੀਗਾ ਨਹੀਂ ਤੇ ਲੇਕਿਨ ਓਦੋਂ ਪਰਵਾਅ ਨੀ ਕਰਦੇ ਸੀ ਕਿਉਂਕਿ ਬਿੱਲ ਮਤਲਬ ਐਨੇ ਨਹੀਂ ਆਂਦੇ ਸੀ। ਦੀ ਏਨਾ, ਤੇ ਲਾਈਟਾਂ ਜਾਂਦੀਆਂ ਸੀ ਤੇ ਐਨਾਂ ਦੁੱਖ ਵੀ ਨੀ ਲਾਗਦਾ ਸੀਗਾ, ਚਾਏ ਦੋ-ਦੋ ਘੰਟੇ ਜਾਵੇ ਕੱਟ-ਕੱਟ ਮਾਰ-ਮਾਰ ਕੇ। ਹੂੰ ਜੱਦ ਦੀ ਲਾਈਟ ਐਨੀ ਮਤਲਬ ਮੈਹੰਗੀ ਕਾਰ ਦਿੱਤੀ ਹੈਗੀ ਐ, ਓਸ ਤੋਂ ਬਾਦ ਤ ਇੱਕ, ਇੱਕ ਮਿੰਟ ਦਾ ਵਦ-ਕੱਟ ਦੇਖਨਾ ਪੈਂਦੈ, ਲੈ ਕਮਰੇ ਚ ਨਿਕਲਦੇ ਵਕਤ। ਲਾਈਟ ਚਾੱਲ ਰੀ ਏ ਕਿ
ਬਾੰਦ ਕਾਰ ਰੇ ਆਂ ਕਿ ਨਹੀਂ, ਤੂਆਡੇ ਓਥੇ ਨੀ ਏਦਾਂ ਹੁੰਦਾ?
ਹੂੰ, ਓ ਤੇ ਫੇਰ ਅਪਨੇ ਹਾੱਥ ਇਚ ਥੋੜਨਾ ਐ ਕਿ ਜਿੰਨਾ ਯੂਜ਼ ਕਰੋ, ਓਨਾਂ ਨਾਂ ਜਿੰਨਾ ਸੇਫ਼ ਕਰੋਗੇ ਉਨਾਂ ਈ ਬਿੱਲ ਘਾੱਟ ਆਏਗਾ।
ਨਹੀਂ ਜਿਂਵੇ ਲਾਈਟ ਨ ਮਤਲਬ ਜਾਂਦੀ ਜਾਦੈ, ਮੈਂ ਕੇਆ ਸਾਡੇ ਐਧੱਰ ਨੀ ਜਾਂਦੀ ਜਾਦਾ।
ਅੱਛਾ, ਅੱਛਾ ਨਹੀਂ, ਨਹੀਂ ਸਾਡੇ ਜਾਂਦੀ ਏ।
ਅੱਛਾ। ਚਲੋ, ਹੋਰ ਕੀ ਕੁਛ ਬਨਾ ਲੇਆ?
ਬਾੱਸ ਵੇਲੇ ਹੋਗਏ, ਮੂਂਗੀ ਦੀ ਦਾਲ ਬਨਾਈ ਸੀ।
ਹੈਂ, ਛੇਤੀ ਵੇਲੇ ਹੋਗਏ ੳਜਤਾਂ ਅਪਨੇ ਗੇਆਰਾਂ, ਗੇਆਰਾਂ, ਬਾਰਾਂ ਵਾੱਜ ਜਾਤ ਏਨ ਵੇਲੇ ਹੋਂਦੇ।
ਹੂੰ, ਆਜ ਕਸਰ ਕਾਰ ਰੀ ਆਂ ਧੁਪੇ।
ਬਚ, ਹਾਂ, ਫੇਰ ਜਾਂਦੇ ਹੋਨਗੇ ਨਾ ਬੱਚੇ ਵੀ ਸਵੇਰੇ ਦੇਖਨਾ ਪੈਂਦਾ ਹੋਏਗਾ ਓਨਾਂ ਨੂੰ। ਦਾ ਵੀ ਦੇਣਾ ਕਰਨਾ, ਕੀ ਬਨਾਣਾ ਕਰਨਾ ਐ।
ਫਿਰ ਸੋਵਾਂਗੇ ਤੇ ਸਵੇਰੇ ਟੈਮ ਸਿਰ ਉਠੱਨਗੇ। ਫੇਰ ਉਠ ਕੇ ਫੇਰ ਦਿਆੜੀ ਤੇ ਲੱਗਨੈ, ਫੇਰ ਓਈ ਰੋਟੀ, ਸਬਜੀ।
ਕਚ ਫੇਰ ਲੰਚ ਵਿੱਚ ਕੀ, ਕੀ ਲੈ ਕੇ ਜਾਂਦੇ ਐ ਬੱਚੇ, ਕੀ ਬਨਾ ਕੇ ਦੇਂਦੇ ਓ ਸਬਜੀ-ਸੁਬਜੀ?
ਕਦੀ ਪਾਸਤਾ, ਕਦੀ ਸਬਜੀ, ਕਦੀ
ਮਤਲਬ ਅ ਅਲਗ-ਅਲਗ ਆਈਟਮਾਂ, ਹੈਂ?
ਹਾਂ
ਸਬਜ਼ੀ, ਰੋਟੀ ਮਤਲਬ ਘੱਟ ਹੀ ਲੈ ਕੇ ਜਾਂਦੇ ਆ, ਹੈੰ
ਲੈ ਜਾਂਦੇ ਆ, ਕਦੀ ਗਰਮ ਪੂੜੇ, ਨਾਸ਼ਤੇ ਵਿੱਚ ਤੇ ਅਲੱਗ ਚੀਜ਼ ਚਾਹੀਦੀ ਹੁੰਦੀ ਹੈ ਕਦੀ। ਸੂਜੀ ਦੇ ਪੂੜੇ, ਕਦੇ ਵੇਸਣ ਦੇ ਪੂੜੇ
ਅੱਛਾ -ਅੱਛਾ, ਅੱਛਾ। ਹੈਂ, ਤਾਂ ਅੱਜ -ਕੱਲ੍ਹ ਤਾਂ ਸਾਡੇ ਸਾਡੇ ਘਰ ਵੀ, ਇਹੀ ਚੱਲ ਰਿਹਾ ਅੱਜ -ਕੱਲ, ਮੇਰਾ ਬੇਟਾ ਵੀ ਥੋੜ੍ਹਾ ਸਵੇਰੇ ਨਾ ਬਸ ਇਹ ਵਾਲਾ ਹੀ, ਨਾਸ਼ਤਾ ਕਰਦਾ ਹੈਗਾ। ਇੱਕ ਦਿਨ ਪੋਹਾ, ਇੱਕ ਦਿਨ ਸੂਜੀ ਦਾ ਪੂੜਾ, ਇੱਕ ਦਿਨ ਵੇਸਣ ਦਾ ਪੂੜਾ। ਕਦੇ ਜੀਅ ਕਰੇਗਾ, ਬ੍ਰੈਡ ਉਹ ਖਾ ਲੇਗਾ, ਤਲ ਕੇ ਬਸ ਇਹੀ ਨਾਸ਼ਤਾ ਚੱਲਦਾ ਸਵੇਰੇ।
ਹਾਂ, ਅੱਛੇ ਲੱਗਦੇ ਨੇ, ਵੇਸਨ ਦੇ ਵਿੱਚ, ਘੀਆ ਪਾ ਲਉ ਨਾ ਕੱਦੂਕਸ ਕਰਕੇ। ਉਹਦਾ, ਹੋਰ ਸਵਾਦ ਆਉਂਦਾ ਹੈ।
ਅੱਛਾ ਐ ਨੀ, ਮੈਂ ਟਰਾਈ ਕੀਤਾ ਕਦੀ।
ਬਣਾ ਕੇ ਦੇਖਣਾ, ਤਾਂ ਬਹੁਤ ਟੈਸਟ ਆਉਂਦਾ, ਹੋਰ ਸਵਾਦ ਲੱਗਦਾ।
ਅੱਛਾ ਚਲੋ ਤੁਸੀਂ ਦੱਸਿਆ, ਤਾਂ ਹੁਣ ਟਰਾਈ ਕਰਕੇ ਦੇਖਾਂਗੇ। ਨਵੀਂ -ਨਵੀਂ ਚੀਜ਼ਾਂ, ਪਤਾ ਲੱਗਦੀਆਂ ਘੀਆ ਵੈਸੇ ਵੈਸੇ ਮੇਰਾ ਬੇਟਾ, ਤਾਂ ਖਾ ਲੈਂਦਾ ਸਬਜ਼ੀ ਲੇਕਿਨ ਏਦਾਂ ਕਦੀ ਬਣਾਇਆ ਨੀ, ਮੈਂ ਟਰਾਈ ਕਰਾਂਗੀ।
ਨਹੀਂ, ਏਦਾਂ ਵੀ ਬਹੁਤ ਅੱਛਾ ਸਵਾਦ, ਹਾਂ। ਸੁਆਦ ਲੱਗਦੇ ਆ, ਬੱਚੇ ਏਦਾਂ ਜ਼ਿਆਦਾ ਖਾ ਜਾਂਦੇ ਆ, ਟੇਸਟ -ਟੇਸਟ ਚ। ਜਾ ਸੂਜੀ ਦਾ ਬਣਾ ਲਾਂ, ਵਿੱਚ, ਉਹਦੇ ਵਿੱਚ ਵੀ ਸਬਜ਼ੀਆਂ ਛੋਟੀਆਂ- ਛੋਟੀਆਂ ਕੱਟ ਕੇ ਪਾ ਲਾਂ
ਉਹ ਪਤਾ, ਅਸੀ ਕੀ ਪਾਉਂਦੇ ਹਾਂ, ਜਿਵੇਂ ਆਪਾਂ ਟਮਾਟਰ ਇੱਕ ਪਿਆਜ ਕੱਟ ਲਿਆ ਛੋਟਾ ਜਿਹਾ ਟਮਾਟਰ ਸ਼ਿਮਲਾ ਮਿਰਚ ਹੁਣ ਸੀਜ਼ਨ ਦੀ ਸਬਜ਼ੀਆਂ, ਉਹ ਵਾਲੀਆਂ ਨੇ, ਨਾ ਗਾਜਰ ਵਗੈਰਾ, ਤੇ ਗਾਜਰ ਵਗੈਰਾ ਹੁੰਦੀ।
ਨਹੀਂ, ਗਾਜਰ ਦੇ ਇਲਾਵਾ, ਬਸ ਗਾਜਰ ਦੇ ਇਲਾਵਾ ਹੋਰ?
ਹੁਣ ਗੋਭੀ ਵੀ ਨੀ, ਹੈ ਨਾ ਉਸ ਤਰ੍ਹਾਂ ਦੀ।
ਅੱਛਾ।
ਗੋਭੀ ਵੀ ਨੀ, ਆ ਰਹੀ ਨਾ, ਉਹ ਸੀਜ਼ਨ ਦੀ ਸਬਜ਼ੀ ਹੁੰਦੀ ਹੈ, ਉਹ ਸਬਜ਼ੀਆਂ ਜ਼ਿਆਦਾ ਹੁੰਦੀਆਂ ਇਸ ਟਾਈਮ, ਇਹ ਬਸ ਗੋਭੀ ਦਾ ਮਜ਼ਾ ਵੀ ਨਹੀਂ ਆ ਰਿਹਾ, ਕੁੱਝ ਜ਼ਿਆਦਾ ਨਾ
ਤੇ, ਗੋਭੀ ਅਜੇ ਹੈ ਥੋੜੀ ਸੀਜ਼ਨ ਵਾਲੀ, ਹੁਣ ਥੋੜੀ ਖਾਧੀ ਜਾਂਦੀ ਹੈ, ਗੋਭੀ
ਨਹੀਂ, ਗੋਭੀ ਅਸੀਂ ਤਾਂ, ਤਾਂ ਵੀ ਖਾਂਦੇ ਹਾਂ, ਕਿਸੇ ਟਾਈਮ ਬਣਾ ਹੀ ਲੈਂਦੇ ਹਾਂ।
ਨਹੀਂ- ਨਹੀਂ,
ਅੱਛਾ, ਅੱਛਾ ਸਾਡੇ ਘਰ ਵੀ ਮੈਂਬਰ ਹੈਗਾ, ਉਹ ਵੀ ਸੀਜਨਲੀ ਸਬਜ਼ੀ ਬਣਾਉਂਦੇ ਆ, ਉਹ ਵੀ ਗੋਭੀ, ਔਰ ਪਾਲਕ, ਸਿਰਫ ਸਰਦੀਆਂ ਚ ਬਣਾਉਂਦੀ ਹੈ, ਮੇਰੀ ਜਠਾਨੀ ਦੀ ਨੂੰਹ ਹੈ।
ਅੱਛਾ, ਪਾਲਕ ਤੇ ਇਸ ਟਾਈਮ ਚੱਲ ਜਾਂਦੀ ਹੈ। ਪਰ, ਗੋਭੀ ਨੀ, ਇਸ ਟਾਈਮ ਚੱਲਦੀ, ਗੋਭੀ ਸਟੋਰ ਵਾਲੀ ਹੁੰਂਦੀ ਹੈ ਨਾ, ਫਿਰ ਉਹ ਸੁਆਦ
ਹੂੰ, ਉਹ ਤਾਂ ਕਹਿੰਦੇ, ਸੀਜ਼ਨ ਦੀ ਸਬਜ਼ੀ ਖਾਉ ਬਸ। ਓ ਐਸ ਟਾਈਮ ਘੀਆ ਤੋਰੀ ਟਿੰਡੇ ਹਾਂ ਏਸ ਤਰਾ ਦੀ ਚੀਜ਼ਾਂ ਖਾਂਦੀ ਜ਼ਾਦਾ। ਉਹ ਤਾਂ, ਇਹ ਵੀ ਨੀ ਖਾ ਰਹੀ, ਆਪਣਾ ਪਾਲਕ ਵੀ ਨੀ। ਸਰਦੀਆਂ ਚ, ਉਹ ਥੋੜ੍ਹੀ ਸਾਡੀ ਹੈ, ਐਂਵੇ ਦੀ ਆ।
ਅੱਛਾ।
ਆਪਣੇ ਆਪ ਚ ਬਸ, ਉਹਦੀ ਪੜ੍ਹਾਈ ਆਪਣੇ ਹੱਥ ਚ ਹੀ ਹੈ, ਉਹਨੇ ਓਦਾਂ ਦੀ ਪੜ੍ਹਾਈ ਕੀਤੀ। ਹੈ।
ਚਲੋ
ਚਲੋ, ਸਭ ਦਾ ਆਪਣਾ- ਆਪਣਾ ਨੇਚਰ ਹੈ। ਸਭ ਦੇ ਨਾਲ ਕੱਟਣੀ ਪੈਂਦੀ ਹੈ, ਹੋਰ ਬੱਚੇ ਸੌ ਗਏ?
ਬਸ, ਹਾਂ ਇੱਕ ਸੌ ਗਿਆ, ਇੱਕ ਲੱਗੀ ਹੋਈ ਹੈ, ਸਵੇਰੇ ਪੇਪਰ ਹੈ, ਉਹਦੇ ਵਾਸਤੇ ਬੈਠੀ ਹੈ।
ਓ, ਅੱਛਾ -ਅੱਛਾ, ਅੱਛਾ -ਅੱਛਾ, ਹਾਂ। ਚਲੋ, ਵਧੀਆ ਹੈ। ਹਾਂ, ਉਹ ਬੱਚਿਆਂ ਦੇ ਨਾਲ ਤਾਂ, ਫਿਰ ਟਾਈਮ ਸਿਰ ਹੀ ਪੈਣਾਂ ਪੈਂਦਾ ਹੈ।
ਹਾਂ, ਨਾ ਤਾਂ, ਫੇਰ ਉਹਨੇ ਹਜੇ ਬਹਿਣਾ ਪੜ੍ਹਨਾ।
ਆਹੋ, ਤੇ ਤੁਸੀ ਫਿਰ ਰਾਤ ਫਿਰ ਜਾਗਦੇ ਰਹੋਗੇ? ਉਹਦੇ ਨਾਲ, ਬੱਚਿਆਂ ਦੇ ਨਾਲ।
ਨਹੀਂ ਦੂਜੀ ਸਾਈਡ ਕੰਪਨੀ ਚ ਬਹਿ ਜਾਏਗੀ ਅੰਦਰ ਜਾ ਕੇ ਅਸੀਂ ਇੱਥੇ ਦੀ ਲਾਈਟ ਬੰਦ ਕਰਦਾਗੇ।
ਅੱਛਾ, ਚਲੋ ਨਹੀਂ ਹੁਣ ਬੱਚਿਆਂ ਦੀ ਪੜ੍ਹਾਈ ਵਾਸਤੇ ਸਭ ਕੁਛ ਉਹ ਕਰਨਾ ਪੈਂਦਾ ਮਾਵਾਂ ਨੂੰ ਵੀ ਨਾਲ ਹੀ। ਚਾਹੇ ਜਗਵਾਲ ਹੋ ਜਾ ਤੇ ਤੱਕ ਬੱਚੇ ਸੌਦੇ ਨੀ ਐ ਫਿਰ ਕਿੱਥੇ ਆਪ ਨੂੰ ਵੀ ਚੈਨ ਆਂਦਾ।
ਹਾਂ, ਬਸ ਉਹੀ ਦੇਖਦੀ ਰਹਿੰਦੀ ਆ ਕਿ ਹੁਣ ਇਨਾ ਟਾਈਮ ਹੋ ਗਿਆ ਹੁਣ ਪੈ ਜਾ ਕੇ ਪੈ ਜਾ ਵੀ ਕਰਨ
ਇਹ ਤਾਂ ਹੈ ਆ। ਜੇ ਅੱਛੀਆਂ ਪੜ੍ਹਾਈਆਂ ਕਰਨੀਆਂ ਤਾਂ ਆਪਣੇ ਆਪ ਨੂੰ ਫੇਰ ਤੋੜਨਾ ਪੈਂਦਾ ਬਈ ਰਾਤ-ਰਾਤ ਨੂੰ ਵੀ ਬੈਠ-ਬੈਠ ਕੇ। ਅੱਜ ਕੱਲ ਵਾਲੀਆਂ ਉਹ ਪੜ੍ਹਾਈਆਂ ਨੀ ਨਾ ਸਾਡੇ ਤੁਹਾਡੇ ਵਾਲੀਆਂ। ਵੀ ਚਲੋ ਬਾਰਵੀਂ ਤੇ ਪੜ੍ਹ ਲੀ ਤੇ ਇਸ ਤੋਂ ਬਾਅਦ ਕਿਸੇ ਨੇ ਪੁੱਛਣਾ ਹੀ ਨੀ ਹੈਗਾ ਦੁਬਾਰਾ ਪੜ੍ਹਿਆ ਕਿ ਨਹੀਂ ਪੜ੍ਹਿਆ ਕਿਹੋ ਜਾ ਪੜ੍ਹਿਆ ਅੱਜ ਕੱਲ ਤਾਂ ਪੜ੍ਹਾਈਆਂ ਸਾਨੂੰ ਨੀ ਪਤਾ ਹੋਏਗਾ ਅੱਜ ਕੱਲ ਜਿੰਨੀਆਂ ਬੱਚਿਆਂ ਨੂੰ ਪਤਾ ਹੋਏਗਾ ਕਿਸ ਚੀਜ਼ ਦੀ ਕੀ ਕੀ ਪੜ੍ਹਾਈ ਐ। ਚਲੋ ਇੱਕ ਗੱਲ ਤਾਂ ਅੱਛਾ ਹੀ ਹੈ ਕਿ ਬੱਚੇ ਹੋਰ, ਅੱਗੇ ਤੱਕ ਨਿਕਲਣ ਅਸੀਂ ਜੋ ਨਹੀਂ ਕੀਤਾ ਸਾਡੇ ਬੱਚੇ ਕਰਨ। ਖੂਬ ਅੱਛੀਆਂ ਅੱਛੀਆਂ ਪੜ੍ਹਾਈਆਂ। ਓਕੇ, ਸਾਡੇ ਬੱਚਿਆਂ ਨੇ ਵੀ ਕੀਤੀ ਹੈਗੀ ਐ ਥੋੜੀ ਬਹੁਤ ਜੋ ਟਾਈਮ ਸੀਗਾ ਉਹ ਟਾਈਮ ਤੇ ਕਰ ਲੀਤੀ ਆ। ਅੱਠ ਅੱਠ ਦਸ ਦਸ ਸਾਲ ਪਹਿਲੇ ਹੁਣ ਅੱਗੇ ਅੱਗੇ ਪੜ੍ਹਾਈਆਂ ਹੋਰ ਹੋਰ ਆ ਰਹੀਆਂ ਬੜੀਆਂ।
ਤੇ ਹੋਏਗੀ ਓ।
ਹਾਂ, ਤਾਂ ਹੋਰ ਕੀ ਛੋਟੀ ਨੂੰ ਅੱਠ ਦਸ ਸਾਲ ਹੋ ਗਏ। ਪੜ੍ਹਾਈ ਛੱਡੇ ਨੂੰ ਐਮ ਬੀ ਏ ਕੀਤੀ ਸੀ ਜਦ ਉਹਨੇ ਸੱਤ ਸਾਲ ਤਾਂ ਪੰਜ ਸਾਲ ਤੱਕ ਕਰੌਨਾ ਨੂੰ ਹੋਗੇ ਦੋ ਸਾਲ ਉਸ ਤੋਂ ਪਹਿਲੇ ਦੀ ਜੋਬ ਚ ਲੱਗੀ ਹੋਈ ਆ ਤੇ ਵੱਡੀ ਨੂੰ ਵੀ ਅੱਠ ਸਾਲ ਉਹਦੇ ਵਿਆਹ ਨੂੰ ਹੋ ਗਏ ਉਸ ਤੋਂ ਪਹਿਲੇ ਦੀ ਛੱਡੀ ਹੋਈ ਐ ਉਹਨਾਂ ਵੀ। ਕੋਈ ਨੌ ਸਾਲੋ ਉਹਨੂੰ ਹੋ ਗਏ ਸੱਤ ਸਾਲ ਉਹਨੂੰ। ਹੁਣ ਤਾਂ ਹੋਰ ਹੋਰ ਬਹੁਤ ਪੜ੍ਹਾਈਆਂ ਹੋ ਰਹੀ ਹੋਰ
ਹੋਰ ਸਮਝ ਵੀ ਨੀ ਆਂਦੀ ਸਾਡੇ ਵਰਗੇ ਤਾਂ ਕੁੱਛ ਵੀ ਨੀ ਪਤਾ ਕੀ ਚੱਲ ਰਿਹਾ ਕੀ ਨਹੀਂ। ਆਪੇ ਦੇਖਦੇ ਨੇ ਆਪੇ ਕਰਦੇ ਰਹਿੰਦੇ
ਹੋਰ,
ਹਾਂ,
ਚਲੋ ਅੱਛੀ ਗੱਲ ਐ ਬੱਚੇ ਆਪਣਾ ਲੱਗੇ ਰਹਿਣ ਅੱਛੀ ਗੱਲ ਐ ਬਿਜੀ ਰਹਿਣ ਮੈਂ ਤਾਂ ਕਹਿੰਦੀ ਹਾਂ ਬੱਚੇ ਅੱਜ ਕੱਲ ਪੜ੍ਹਾਈਆਂ ਚ ਬਿਜੀ ਰਹਿਣ। ਕੋਈ ਹਾਲ ਨੀ ਹੈਗਾ ਬੱਚਿਆਂ ਦਾ ਵੀ ਕਿਸੇ ਦੋਸਤ ਫਰੈਂਡ ਨੂੰ ਮਿਲਣ ਦਾ। ਕਰਨ ਦਾ ਕਿਸੇ ਕੋਲ ਜਾਂਣ ਦਾ ਆਣ ਦਾ।
ਹੂੰ,
ਅੱਜ ਕੱਲ ਉਹ ਚੀਜ਼ ਨਹੀਂ ਐ ਬਿਲਕੁਲ ਰਹਿ ਗਈ।
ਹੂੰ,
ਨਾਲ ਕਿਤੇ ਘੁੰਮਣ ਫਿਰਨ ਬਹੁਤ ਘੱਟ ਮਤਲਬ ਟਾਈਮ ਰਹਿ ਗਿਆ ਇਸ ਚੀਜ਼ ਦਾ ਨਾ ਬੱਚੇ ਆਪਣੇ ਆਪ ਚ ਬਿਜੀ
ਆਪਣਾ ਆਪ ਵਿਚ ਲੱਗੇ ਰਹਿੰਦੇ ਐ ਬੀਜੀ ਐ, ਹੂੰ।
ਹੋਰ
ਚਲੋ ਤੁਸੀਂ ਕਿਹਨੇ ਵਿਹਲੇ ਹੁੰਦੇ।
ਮੈਂ,
ਮੈਂ ਕਿਹਾ ਤੁਸੀਂ ਕਿੰਨੇ ਕ ਵਜੇ ਵਿਹਲੇ ਹੁੰਦੇ ਓ।
ਅਸੀਂ ਬਸ ਹੁਣੇ ਵਹਲੇ ਹੋਏ ਕਿੱਥੇ ਆ ਅਜੇ ਤਾਂ ਭਾਂਡੇ ਭਾਂਡੇ ਪਏ ਆ ਮਾਂਜਣ ਵਾਲੇ ਅਜੇ ਤਾਂ।
ਅੱਛਾ ਅੱਛਾ,
ਬਸ ਤੇ ਹਾਂ ਰੋਟੀ ਤਾਂ ਖਾ ਲਈਏ ਥੋੜਾ ਜਿਹਾ ਬੈਠ ਕੇ ਟੀ ਵੀ ਦੇਖਦੇ ਆ। ਉਸ ਤੋਂ ਬਾਅਦ ਉੱਠਦੇ ਹਾਂ ਫੇਰ ਬਸ ਇਹੀ ਚੱਲਦਾ ਰਹਿੰਦਾ ਸਾਨੂੰ ਤਾਂ ਬਹੁਤ ਘੱਟ ਟਾਈਮ ਹਜੇ। ਬਾਰਾਂ ਹੀ ਵੱਜ ਜਾਂਦੇ ਸਾਨੂੰ ਬਾਰਾਂ ਸਾਢੇ ਬਾਰਾਂ।
ਅੱਛਾ,
ਹਾਂ, ਸਾਨੂੰ ਤਾਂ ਵੱਜ ਜਾਂਦੇ ਆ ਰੋਜ਼ ਰੋਟੀ ਤਾਂ ਖਾ ਕੇ ਹੁਣ ਹਟ ਗਏ ਆ ਜਿਵੇਂ ਥੋੜਾ ਜਿਹਾ ਕੁਛ ਟੀ ਵੀ ਦੇਖਾਂਗੇ ਕੁਛ ਬੱਚਿਆਂ ਨਾਲ ਗੱਲਾਂ ਕਰਾਂਗੇ ਬੈਠ ਕੇ। ਕੁਛ ਮੋਬਾਇਲ ਦੇਖਾਂਗੇ ਬਸ ਇਹੀ ਬਿਮਾਰੀ ਜਿਹੜੀ ਮੋਬਾਇਲ ਦੀ ਸਭ ਤੋਂ ਵੱਡੀ
ਉਹ ਤੇ ਹੈ ਉਹ ਫੜ ਲੋ ਤੇ ਫਿਰ ਤੇ ਸਾਰਾ ਦਿਨ
ਓਦੋਂ ਤਾਂ। ਹੁਣ ਕੋਈ ਮੈਸੇਜ ਵੈਸੇਜ ਵੀ ਆਂਦੇ ਆ ਨਾ ਦੇਖੋ ਤੇ ਤਾਂ ਵੀ ਫੇਰ ਭੈਣ ਭਰਾ ਦੇਖਦੇ ਆ ਵੀ ਫੋਨ ਨੀ ਚੱਕਦੀ ਨਾ ਦੇਖਦੀ ਕਰਦੀ। ਬਸ ਏਦਾਂ ਹੀ ਟਾਈਮ। ਹਾਂ ਜੋ ਤਾਂ ਹੈਈ ਆ ਜੀ।
ਹੂੰ,
ਏਦਾਂ ਕਰਦੇ ਕਰਦੇ ਦਿਹਾੜੀ ਬੀਜ ਜਾਂਦੀ ਐ ਪਤਾ ਹੀ ਨੀ ਲੱਗਦਾ ਦਿਹਾੜੀ ਕਿੱਥੇ ਸ਼ੁਰੂ ਹੋਈ ਕਿੱਥੇ ਖਤਮ।
ਫੋਨ ਫੜਲੋ ਤੇ ਫੇਰ ਤੇ ਟਾਈਮ ਦਾ ਪਤਾ ਹੀ ਨਹੀਂ ਚੱਲਦਾ।
ਫੋਨ ਫੜ ਲੋ ਤਾਂ ਫੇਰ ਇੱਕ ਸੀਰੀਜ਼ ਦੇਖ ਲੋ ਤਾਂ ਫੇਰ। ਪਤਾ ਹੀ ਨੀ ਕਿੱਥੇ ਟਾਈਮ ਜਾਂਦਾ ਲੇਡੀਜ਼ ਦਾ ਤਾਂ। ਉਹੀ ਐ ਅੱਜ ਅਸੀ ਵੀ ਕੁਛ ਕਰਦੇ ਹੋਏ ਤਾਂ ਸਾਡਾ ਵੀ ਟਾਈਮ ਬੀਜ ਜਾਏ ਜੋਬ ਦੇ ਵਿੱਚ। ਅਸੀਂ ਤਾਂ ਘਰ ਜੋਗੇ ਆ ਬਸ ਚਲੋ ਮੈਂ ਹਾਂ ਜੀ ਇਹ ਵੀ ਬਹੁਤ ਵੱਡਾ ਕੰਮ ਐ ਜਿਹੜਾ ਅਸੀਂ ਵੀ ਕਰ ਰਹੇ ਹਾਂ ਘਰਦੇ। ਲੇਕਿਨ ਐਹ ਕਿਸੀ ਗਿਣਤੀ ਚ ਨੀ ਆਂਦਾ ਨਾ। ਚਲੋ ਠੀਕ ਐ ਓਕੇ ਜੀ।
ਓਕੇ ਜੀ ਓਕੇ।